ਹੈਲੋ
ਦਸਵੀਂ
ਹੈਲੋ ਜੀ ਹਾਂਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਉ
ਕੀ ਹਾਲ ਚਾਲ ਏ ਬਸ ਠੀਕ ਠਾਕ ਤੁਸੀਂ ਸੁਣਾਓ ਕੀ ਹਾਲ ਚਾਲ ਏ
ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ
ਹੋਰ ਅੱਜ ਕੱਲ
ਬਸ ਕੁਛ ਨੀ ਫਿਲਹਾਲ ਹਾਂ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
ਬਸ ਠੀਕ ਐ ਜੀ ਠੀਕ ਐ। ਨਹੀਂ ਬਸ ਵੀ ਵੇਲੇ ਸੀ ਮਤਲਬ ਅੱਜ ਤਾਂ, ਚਾਹ ਦਾ ਮਤਲਬ ਚਾਹ ਪਾਨੀ ਕਰਨਾ ਸੀਗਾ ਹੁਣ ਹਾਂਜੀ, ਹਾਂਜੀ ਹੋਰ ਸੁਣਾਓ ਤੁਸੀਂ ਠੀਕ ਹੋ ਸਾਰੇ
ਬਸ ਕੁਛ ਨੀ ਆਏ ਆ ਸ਼ਾਮੀ ਘੁੰਮਣ ਜਾਣ ਹਾਂਜੀ ਹਾਂਜੀ ਆਵਾਜ਼
ਠੀਕ ਆ ਠੀਕ ਹਾਂਜੀ, ਹਾਂਜੀ ਆ ਰੀ ਏ
ਹਾਂਜੀ ਬਸ ਬਸ ਘੁੰਮਣ ਜਾਣ ਤਿਆਰੀ ਚ ਅਗਲੀ ਇਹ ਸ਼ਾਮ ਕਿਤੇ ਜਾਣਾ ਹੈ ਮੂਵੀ ਜਾਣਾ ਹੈ ਕਿ ਘੁੰਮਣ ਜਾਨਣਾ ਬਸ ਇਹੀ ਸਭ ਸਜੇਸ਼ਨ ਚੱਲ ਫਿਰ ਅਸੀਂ ਲੋਕ ਡਿਸਾਈਡ ਕਰ ਰਹੇ ਹਾਂ ਕਿ ਕੀ ਕਰੀਏ ਕਿੱਥੇ ਜਾਈਏ।
ਠੀਕ ਹੈ ਠੀਕ ਹੈ ਮਤਲਬ ਹਜੇ ਹੋਇਆ ਨੀ ਜੀ ਫਾਈਨਲ ਵੀ ਜਾਣਾ। ਬਿਲਕੁਲ-ਬਿਲਕੁਲ ਸਹੀ ਗੱਲ ਐ ਜੀ।
ਰਿਹਾ ਆਪਸੇ ਕਹਿੰਦੇ ਨੇ ਪਾਰਕ ਚਲੋ ਅਸੀਂ ਆਖਦੇ ਆਂ ਮੂਵੀ ਚਲੋ। ਤੇ ਕੋਈ ਆ
ਹਾਂ ਜੀ।
ਏਥੇ ਚਲੋ। ਬਸ ਏਈ ਚੱਲ ਰਿਹਾ, ਮੈਂ ਕਿਹਾ ਚਲੋ ਸ਼ਾਮੀ ਡਿਸਾਈਡ ਕਰਨੇ ਆ।
ਫੇਰ ਚਲੋ ਮੂਵੀ ਦਾ ਵੀ ਹਨਾ, ਮ ਮੂਵੀ ਦਾ ਵੀ ਚਲੋ ਦੇਖੋ ਸਈ ਐ ਹਨਾ ਕਿਉਂਕਿ ਦੇਖੋ ਓ ਤਾਂ ਐਵੇਂ ਐ ਵੀ ਚਲੋ ਗਰਮੀ ਬਾਰ ਨਈ ਫਿਰਨਾ ਪਏਗਾ, ਆਰਾਮ ਨਾਲ ਬਹਿ ਕੇ ਮੂਵੀ ਦੇਖੀ ਜਾ ਸਕਦੀ ਏ ਹਨਾ
ਘੰਟੇ ਏਸੀ ਚ ਬੈ ਕੇ ਅਰਾਮ ਨਾਲ ਆਪਨਾ ਮੂਵੀ ਦੇਖ ਉ ਸਈ ਰਹਿੰਦਾ ਐ ਅੋਰ ਅੱਜ ਕੱਲ ਵੈਸੇ ਵੀ ਪੰਜਾਬੀ ਮੂਵੀਆਂ ਅੱਜ ਕਲ ਤੇ ਵੈਸੇ ਵੀ ਪੰਜਾਬੀ ਮੂਵੀ ਆਂਦੀ ਐ ਤੇ ਅੱਛਾ ਚਲੋ ਪੰਜਾਬੀ ਮੂਵੀ ਦੇਖ ਲਈਏ ਅ। ਤੇ ਓਈ ਮੈਂ ਕਈ ਵਾਰੀ ਮੂਵੀ ਬਹੁਤ ਪਸੰਦ ਐ।
ਹਾਂਜੀ-ਹਾਂਜੀ ਪੰਜਾਬੀ ਮੂਵੀਆਂ ਮਤਲਬ ਹੁੰਣਦੀਆਂ ਹੀ ਬੋਤ ਵਧੀਆ ਨੇ। ਕੋਈ ਪਤਾ ਕੀ ਏ ਹਨਾ ਮਤਲਬ ਦੇਖੋ ਏਦਾਂ ਮਤਲਬ ਹਾਸਾ ਮਜ਼ਾਕ ਬੋਤ ਹੁੰਦਾ ਪੰਜਾਬੀ ਮੂਵੀਆਂ ਦੇ ਵਿੱਚ। ਹਨਾ ਮਤਲਬ ਵਧੀਆ ਦਿਲ ਲੱਗਦਾ।
ਹਾਂਜੀ।
ਹਾਂਜੀ-ਹਾਂਜੀ।
ਬਈ ਐ ਹੁੰਦਾ ਐ ਤੇ ਨਾਲ ਪਿਕਚਰਾਂ ਵੀ ਬੋਤ ਅੱਛੀਆਂ ਲੱਗੀਆਂ ਨੇ ਕਿ ਹਾਂ ਬਈ। ਕਈ, ਕਈ ਵਾਰ ਇਹ ਵਿੱਚ ਚੀਜ਼ਾਂ ਆਂਦੀਆਂ ਨੇ ਕਿ ਹਾਂ ਬਈ ਅੱਛਾ ਆਪਣਾ ਦੇਖੋ। ਬੱਚਿਆਂ ਨਾਲ ਜਾਓ ਤੇ ਏਹੀ ਲੱਗਦਾ ਹੈ ਕਿ ਅੱਛੀ ਕੋਮੇਡੀ ਪਿਕਚਰ ਦੇਖੋ।
ਬਿਲਕੁਲ-ਬਿਲ
ਥੋੜਾ ਅੱਛੇ ਲੱਗੇ। ਹਾਂਜੀ ਤੇ ਮੈਂ ਓਹੀ ਸੋਚ ਰੀ ਸੀ ਮੈਂ ਕਿਹਾ ਚਲੋ, ਚਲੋ ਵੇਖਨ ਚੱਲਦੇ ਆਂ ਤੇ ਓਈ ਬੱਚਿਆਂ ਨਾਲ ਬੋਲ ਰੀ ਸੀ। ਰ ਹੋਰ ਤੁਹਾਨੂੰ ਕਿਹੜੀ ਮੂਵੀ, ਤੁਸੀਂ ਵੀ ਪੰਜਾਬੀ ਮੂਵੀ ਜ਼ਿਆਦਾ ਪਸੰਦ ਕਰਦੇ ਹੋ?
ਬਿਲਕੁਲ-ਬਿਲਕੁਲ ਮਤਲਬ ਮੈਂ ਦੇਖੋ ਜਿੰਨੀ ਵਾਰ ਥੀਏਟਰ ਦੇ ਵਿੱਚ ਕਈਆਂ ਮੈਂ ਪੰਜਾਬੀ ਮੂਵੀ ਹੀ ਦੇਖਣ ਗਈਆਂ। ਮਤਲਬ ਮੈਨੂੰ ਇਹਦੇ ਕੋਲ ਜ਼ਿਆਦਾ ਪੰਜਾਬੀ ਪਸੰਦ ਨੇ, ਇੱਕ ਤਾਂ ਮਤਲਬ ਵਧੀਆ ਸਮਝ ਸਮਝ ਆ ਜਾਂਦੀ ਐ ਵਧੀਆ ਹਨਾ ਪੰਜਾਬੀ ਮੂਵੀ ਦੀ।
ਹਾਂਜੀ ਹਾਂਜੀ ਹਾਂਜੀ। ਨਹੀਂ ਵੈਸੇ ਕਈ ਮੂਵੀਆਂ ਐਸ ਵੀ ਆਂਦੀਆਂ ਨੇ ਕਿ ਦੂ
ਤੁਹਾਨੂੰ ਵ
ਅੱਜ ਕੱਲ੍ਹ ਅੱਛ ਵੀਆਂ ਬਹੁਤ ਆ ਰਹੀਆਂ ਨੇ। ਨਈ ਵੈਸੇ ਵੀ ਤਾਂ ਅਸੀਂ ਤਰ੍ਹਾਂ ਦੀ ਆਪਣੇ ਗਰੁੱਪ ਵਿੱਚ ਜਾਨੇ ਆਂ ਤੇ ਉਹਨਾਂ ਦੇ ਹਿਸਾਬ ਨਾਲ ਕਰਨੇ ਆਂ, ਅਗਰ ਫੈਮਿਲੀ ਦੇ ਹਿਸਾਬ ਨਾਲ ਵੀ ਚਲੇ ਜਾਂਨੇ ਆਂ ਕਿਉਂਕਿ ਜਿਹੜੇ ਫਰੈਂਡ ਸਰਕਲ ਅਪਨੇ ਹੁੰਦੇ ਨੇ ਉਹਨਾ ਨੂੰ ਤੁਹਾਨੂੰ ਪਤਾ ਈ ਏ। ਕਿਉਂ ਨੀ ਸਮਝ ਆਂਦੀਆਂ ਤੇ ਕਈ ਅਪਨੇ ਹਿਸਾਬ ਨਾਲ ਦੇਖਦੇ ਨੇ ਹੁਨ ਹਰ ਤਰ੍ਹਾਂ ਦੇ ਅਪਨੇ ਬਈ ਜਿਨਾਂ ਨੂੰ, ਹਰ ਕਾਸਟ ਦੇ ਹੁੰਦੇ ਨੇ ਜਿਨਾਂ ਨੂੰ ਅਪਨੇ
ਹਾਂਜੀ ਹਾਂ
ਬਈ ਦੇਖਨਾ ਐ ਤੇ ਓ ਨਹੀਂ ਦੇਖ ਪਾਂਗੇ ਤੇ ਉਹਨਾਂ ਦੇ ਹਿਸਾਬ ਨਾਲ ਵੀ ਚੱਲਨਾ ਪੈਂਦਾ ਐ।
ਬਿਲਕੁਲ-ਬਿਲਕੁਲ ਨਾਲੇ ਦੇਖੋ ਪੰਜਾਬੀ ਮੂਵੀ ਮਤਲਬ ਐਵੇਂ ਐ ਦੇਖੋ ਪੰਜਾਬੀ ਮੂਵੀਜ਼ ਦੇਖੋ ਬੱਚੇ ਵੀ ਦੇਖ ਸਕਦੇ ਨੇ, ਵੱਡੇ ਵੀ ਦੇਖ ਸਕਦੇ ਨੇ ਹਨਾ ਆਪਾਂ ਫੈਮਲੀ ਨਾਲ ਵੀ ਦੇਖ ਸਕਦੇ ਆ ਫਰੈਂਡਾਂ ਨਾਲ ਵੀ ਦੇਖ ਸਕਦੇ ਆ। ਕੋਈ ਮਤਲਬ ਏਦਾਂ ਨੀ ਹੈਗਾ ਵੀ ਹਨਾ ਵੀ ਮਤਲਬ ਇਕੱਲੇ ਹੀ ਦੇਖਣੀਆਂ ਹਨਾ ਮਤਲਬ ਕਿ ਸਾਰਿਆਂ ਦੇ ਲਈ ਵਧੀਆ ਰਹਿੰਦੀਆਂ ਨੇ ਜੇ ਆਪਾਂ ਨੇ ਫੈਮਲੀ ਨਾਲ ਵੀ ਤੇ ਉਹ ਇੱਦਾਂ ਦਾ ਕੁਛ ਮਤਲਬ ਵਧੀਆ ਹੁੰਦੀਆਂ ਨੇ ਵਧੀਆ ਮਨੋਰੰਜਨ ਹੁੰਦਾ ਉਹਨਾਂ ਦੇ ਵਿੱਚ ੱਜਿਆਦਾ ਵੀ ਨਾਲ ਆਪਣਾ ਵੀ ਲਾ ਲਓ ਹਨਾ ਤੇ ਟਾਈਮ ਵੀ ਦੇਖੋ ਵਧੀਆ ਸਪੈਂਡ ਹੋ ਜਾਂਦਾ ਤਿੰਨ ਘੰਟੇ ਦੇਖੋ ਤੋਂ ਵੀ ਵਿਚਾਰ ਹੀ ਲਾ ਜਾਂਦੇ ਨੇ ਵੀ। ਕਈ ਵਾਰ ਐਡ ਵਗੈਰਾ ਹਨਾ ਜਦੋਂ ਰੋਕ ਦਿੰਦੇ ਨੇ ਉਹ ਤੇ ਇਹਦੇ
ਔਰ ਤੁਸੀ ਪਸੰਦ ਕਰਦੇ ਹੋ ਕਿ ਸ਼ਾਮੀ ਦੇ ਟਾਈਮ ਦੇਖਣ ਜਾਦੇ ਹੋ। ਤੁਸੀਂ ਸਵੇਰ ਦੇ ਟਾਈਮ ਮੂਵੀ ਦੇਖਣ ਨਾਲ ਜ਼ਿਆਦਾ ਪੈਮ।
ਮੈਂ ਦੇਖੋ ਮਤਲਬ ਗਈ ਤਾਂ ਦੇਖੋ ਜ਼ਿਆਦਾਤਰ ਫਰੈਂਡਸ ਨਾਲ ਹੀ ਆ। ਤਾਂ ਮਤਲਬ ਉਦੋਂ ਮਤਲਬ ਮਿਡ ਡੇ ਟਾਈਮ ਹੁੰਦਾ ਹਨਾ ਕਿਉਂਕਿ ਫੇਰ ਐਵੇਂ ਹੁੰਦਾ ਵੀ ਚਲੋ ਟਾਈਮ ਸਿਰ ਆਪਣਾ ਘਰ ਵੀ ਆਣਾ ਹੁੰਦਾ ਵਾ ਤਾਂ ਕਰਕੇ ਬਸ ਮਤਲਬ ਸਵੇਰ ਦੇ ਟਾਈਮ ' ਹੀ ਮਤਲਬ ਦਸ ਗਿਆਰਾਂ ਕੁ ਵਜੇ ਜਾਂਨੇ ਹਾਂ ਅਗਰ ਜਾਂਨੇ ਵੀ ਆਂ ਬਾਕੀ ਡਿਪੈਂਡ ਕਰਦਾ ਦੇਖੋ ਸ਼ੋਅ ਦੇ ਉੱਪਰ ਵੀ ਸ਼ੋਅ ਆਪਾਂ ਨੂੰ ਕਿੰਨੇ ਦਾ ਮਿਲਦਾ ਆ ਹਨਾ ਕਿਉਂਕਿ ਸ਼ੋਅ ਤੇ ਵੀ ਡਿਪੈਂਡ ਕਰਦਾ ਹਨਾ
ਸ਼ਾਮ ਦੇ ਤੁਸੀਂ ਤੁਹਾਡਾ ਸਵੇਰ ਦਾ ਅ ਹਾਂ ਤੁਹਾਡਾ ਸਵੇਰ ਦਾ ਟਾਈਮ
ਹਾਂਜੀ ਹਾਂਜੀ
ਸਹੀ ਰਹਿੰਦਾ ਆਦਾ ਟਾਈਮ ਸਹੀ ਰਹਿੰਦਾ ਸ਼ਾਮੀ ਕੀ ਕਰਦੇ ਆ ਸ਼ਾਮੀ ਕਿਸੇ ਟਮ ਔਰ ਜਾ ਸੰਡੇ ਦਾ ਹੁੰਦਾ ਹੈ ਕਿ ਸੰਡੇ ਦਾ ਸਾਡਾ ਫ ਰਹਿੰਦੈ ਤੇ ਸਮੇ ਨੂੰ
ਹਾਂਜੀ ਹਾਂਜੀ
ਹੁੰਦਾ ਕਈ ਲੋਕਾਂ ਦਾ ਔਫ ਰਹਿੰਦਾ ਹੈ ਤੇ ਅਸੀਂ ਸੋਚਦੇ ਹਾਂ ਕਿ ਚਲੋ ਸੰਡੇ ਇੰਜੋਏਮੈਂਟ ਇੰਜੋਏ ਕਰ ਲੇ
ਹਾਂਜੀ
ਗੇ ਬਈ ਥੋੜਾ ਹਨਾ ਤੇ ਇਸੇ ਕਰਕੇ ਅਸੀਂ ਸ਼ਾਮ ਸ਼ਾਮ ਦੇ ਟਾਈਮ ਮੈ ਆਉਂਗੀ
ਬੰਦਾ ਹਾਂਜੀ ਸ਼ਾਮ ਨੂੰ ਵੀ ਜਾ ਸਕਦਾ ਫੈਮਿਲੀ ਨਾਲ ਤਾਂ ਹਨਾ ਕੋਈ ਨਹੀਂ ਸ਼ਾਮ ਦਾ ਵੀ ਵਧੀਆ ਹੈ
ਲੋਕ ਕਰ ਅਸੀਂ ਲੋਕ ਕੀ ਕਰਦੇ ਹਾਂ ਕੀ ਨਾਲ ਓ, ਨਾਲ ਆਪਣਾ ਜੇ ਫੈਮਲੀ ਗਰੁੱਪ ਵੀ ਤੱਈਆਰ ਰਹਿੰਦਾ ਸਾਡੇ, ਫਰੈਂਡ ਸਰ ਕਲ ਜਿਹੜਾ ਫੈਮਿਲੀ ਗਰੁੱਪ ਏ, ਉਹ ਵੀ ਤਿਆਰ ਰਹਿੰਦੇ। ਮੈਂ, ਚੱਲਾਂਗੇ ਇਕੱਠੇ ਕਈ ਵਾਰ ਇਕੱਠੇ ਦਾ ਵੀ ਪ੍ਰੋਗਰਾਮ ਮਨਾ ਲਈਦਾ, ਫਿਰ ਉਸ ਹਿਸਾਬ ਨਾਲ
ਹਾਂਜੀ-ਹਾਂਜੀ।
ਗਾਣਾ ਦੇਖਣ ਚੱਲੀਏ ਉਰ ਫੇਰ ਕੀ ਕਰਦੇ ਤੁਹਾਡਾ ਤਾਂ ਮੂਵੀ ਬਾਹਰ ਦੇਖਣ ਗਏ ਤੇ ਨੌ ਦਸ ਤੇ ਐਥਨ ਹੀ ਵਜ ਜਾਂਦੇ ਨੇ ਫਿਰ ਬਾਹਰ ਹੀ ਡਿਨਰ ਕਰ ਲੈਂਦੇ ਹਾਂ ਕਿ ਹੁਣ ਘਰ ਜਾ ਕੇ ਕੌਣ ਬਣਾਏ ਹੁਣ ਆ ਫੇਰ ਆਲਸ ਆ ਜਾਂਦਾ ਹੈ ਕਿ ਯਾਰ ਅਜੇ ਤੇ ਫਿਰ ਇੰਜੋਏਮੈਂਟ ਵੀ ਹੋ ਜਾਂਦੈ ਸੰਡੇ ਦਾ ਇੰਜੋਏਮੈਂਟ ਵੀ ਹੋ ਜਾਂਦੈ ਆਰਾਮ ਨਾਲ।
ਇਹ ਤਾਂ ਗੱਲ, ਇਹ ਤਾਂ ਗੱਲ ਸਹੀ ਐ। ਨਾਲੇ ਦੇਖੋ ਜੇ ਆਪਾਂ ਮਤਲਬ ਕਿਤੇ ਹੋਰ ਜਾਂਦੇ ਹਾਂ ਘੁੰਮਣ ਜਿਵੇਂ ਕੋਈ ਪਾਰਕ ਵਗੈਰਾ ਯਾ ਮੇਲੇ ਵਗੈਰਾ ਚ ਹੈਨਾ ਦੇਖੋ ਗਰਮੀ ਚ ਬਾਹਰ ਫਿਰਨਾ ਕਿੰਨੀਆਂ ਹਰਾਸ਼ਮੈਂਟ ਹੋ ਜਾਂਦੀ ਆ। ਤੇ ਨਾਲੇ ਬੱਚਿਆਂ ਨਾਲ ਬਾਹਰ ਫਿਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਗਰਮੀ ਵਿੱਚ।
ਨਹੀਂ ਵੈਸੇ ਅਗਰ ਜੇਕਨ ਅਸੀਂ ਪਾਰਕ ਵਗੈਰਾ ਜਾਈਏ ਨਾ ਤੇ ਜਰ ਘੁੰਮਣ ਜਾਈਏ ਨਾ, ਤਾਂ ਘਰੋਂ ਵੀ ਥੋੜਾ ਬਹੁਤ ਬਣਾ ਕੇ ਲੈ ਜਾਈਦੈ।
ਠੀਕ ਐ, ਠੀਕ ਐ।
ਬਾਹਰ ਥੋੜਾ-ਬਹੁਤ, ਘਰੋ ਵੀ ਬਣਾ ਕੇ ਲੈਕੇ ਜਾਂਦੇ ਹਾਂ ਕਿ ਚਲਾ, ਹਾਂਜੀ, ਕਿਉਂਕਿ ਤੁਹਾਨੂੰ ਪਤਾ ਏ ਜਿੱਥੇ ਅਪਨਾਂ ਨੂੰ ਭੁੱਖ ਜਲਦੀ ਲੱਗਦੀ ਏ।
ਬਿਲਕੁਲ। ਭੁੱਖ ਮਤਲਬ ਸਹੀ ਗੱਲ ਆ, ਬੱਚੇ ਮਤਲਬ ਅਸੀਂ ਵੀ ਬੱਚਿਆਂ ਨੇ ਜਾਂਦੇ ਆ ਨਾ, ਤਾਂ ਉਹਨਾਂ ਨੂੰ ਮਿੰਟ-ਮਿੰਟ ਬਾਅਦ ਭੁੱਖ ਲੱਗਦੀ ਆ, ਤੇ ਕਦੇ ਕਹਿਣਗੇ ਇਹ ਦਵਾ ਦੋ ਉਹ ਦਵਾਦੋ
ਪਤਾ ਪਾ ਔਰ ਅਸੀ, ਅਗਰ ਪਾਰਕ ਵਗੈਰਾ'ਚ ਹਾਂਜੀ, ਅਸੀਂ ਜਿਆਦਾਤਰ ਪਾਰਕ ਵਗੈਰਾ ਜਾਈ ਏ ਨਾ, ਤੇ ਪਾਰਕ ਦੇ ਬਾਹਰੋ ਜਾਈਏ ਤੇ ਬੱਚੇ ਬੱਚਿਆਂ ਵਾਸਤੇ ਤੇ ਕੁਛ ਲੈ ਜਾਓ, ਉਹਨਾਂ ਦੇ ਗੇਮਸ ਲੈ ਜਾਓ। ਤੇ, ਖਾਣ ਦੀ ਚੀਜ਼ਾਂ ਲੈ ਜਾਓ। ਔਰ ਅੰਦਰ ਲੈ ਜਾਣ ਨੀ ਦਿੰਦੇ, ਅਗਰ ਕਿਸ ਐਸੀ ਜਗ੍ਹਾ ਤੇ ਪਾਰਕ ਤੇ ਜਾਓ, ਤੇ ਉਹ ਪੰਨੀਆਂ ਨਿਕਾਲਕੇ ਲੀ ਫਾਫੇ 'ਚ ਪਾ, ਕਦੋ ਪਾਣੈ ਉਹ ਫਿਰ, ਅਸੀਂ ਲੋਕ ਵੀ ਇਹੀ ਸੋਚਦੇ ਹਾਂ ਚਲੋ, ਹਰ ਚੀਜ਼
ਹਾਂਜੀ।
ਸਟੈਂਡ ਵਗੈਰਾ ਬਣਾਲੋ ਯਾ ਮੈਕਰੋਨੀ, ਮੈਕਰੋਨੀ ਵਗੈਰਾ ਬਣਾਲੋ, ਹਾਂਜੀ। ਹੋਰ ਵੀ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ, ਜਿਹੜੀਆਂ ਪਸੰਦ ਆ ਜਾਂਦੀਆਂ ਨੇ ਚਲੋ
ਹਾਂਜੀ ਮਤਲਬ, ਇਹ ਵੀ ਹੈ ਹਨਾ, ਚਲੋ ਪਾਰਕ ਵਗੈਰਾ'ਚ ਕੋਈ ਐਵੇਂ ਮਤਲਬ, ਹਾਂਜੀ। ਮਤਲਬ ਜਾਂ ਤਾਂ ਬੰਦਾ, ਮੌਰਨੀੰਗ ਟਾਈਮ ਤੇ ਚਲਾ ਜਾਵੇ, ਪਾਰਕ ਤੇ ਜਾਂ ਸ਼ਾਮੀ ਟਾਇਮ। ਹਨਾ, ਦੁਪਹਿਰੇ ਤਾਂ ਦੇਖੋ ਆਪਾਂ ਪਾਰਕ'ਚ ਸਕਦੇ ਨਾ, ਹਾਂਜੀ-ਹਾਂਜੀ ਚੀਜ਼ ਹੋ ਜਾਂਦੀ ਏ।
ਜੀਤ ਗਈਆਸ ਜਾਂ ਉਹ ਸਵੇਰੇ ਤੁਹਾਨੂੰ ਪਤਾ, ਸਵੇਰੇ ਤੇ, ਦੇਖੋ ਬੱਚੇ ਬੜੀ ਮੁਸ਼ਕਿਲਾਂ ਉਠਦੇ ਨੇ ਕੀ, ਹੁੰਦੀ ਹੈ ਕਿ, ਬਾਈ ਸ਼ਾਮ ਦਾ ਟਾਈਮ ਵੀ ਜ਼ਿਆਦਾਤਰ ਬੈਟਰ ਰਹਿੰਦਾ ਏ, ਕਿ ਸ਼ਾਮ ਦਾ ਟਾਈਮ ਵਧੀਆ
ਹਾਂਜੀ।
ਤੁਹਾਡੇ ਵਾਸ
ਸ਼ਾਮ ਦਾ ਹਾਂਜੀ, ਬਿਲਕੁਲ ਸ਼ਾਮ ਦਾ ਵਧੀਆ ਰਹਿੰਦਾ।
ਹਾਂਜੀ।
ਕਿਉਂਕਿ ਗਰਮੀਆਂ ਚ ਦੇਖੋ ਤਾਂ ਦੋਪੈਹਰੇ
ਪਾਰਕ ਔਰ ਪਾਰਕ ਤੁਹਾਨੂੰ ਪਤਾ ਇੰਨੀ ਜਲਦੀ ਬੰਦ ਵੀ ਹੋ ਜਾਂਦੇ ਨੇ ਕਈ ਪਾਰਕ ਹੁੰ ਯਣੀ ਕਿ, ਜਲਦੀ ਬੰਦ ਵੀ ਹੋ ਜਾਂ ਇਸੇ ਕਰਕੇ, ਫਿਰ ਸੋਚਕੇ ਜਾਣਾ ਪੈਂਦਾ ਕਿ
ਥੇ ਜਾਈ, ਹਾਂਜੀ। ਫਿਰ ਐਈਯੋ ਆ।
ਹਾਂਜੀ।
ਦੇਖਿਆ ਐਥੇ ਤੇ ਚਲੋ ਆਪਣੇ ਕੋਲ ਟਾਈਮ ਹੈ, ਉੱਥੇ ਸਾਡੇ ਬਜ਼ੁਰਗ ਰਹਿੰਦੇ ਨੇ, ਤੇ ਫਿਰ ਟਾਈਮ ਨਹੀਂ ਮਿਲ ਪਾਂਦਾ।
ਇਹ ਮੇਲੇ ਵਗੈਰਾ'ਚ ਵੀ ਫਿਰ ਬੱਚੇ ਇਹ ਕਹਿੰਦੇ ਨੇ, ਕਿ ਝੂਠ ਲੱਗੇ ਨੇ ਹਨਾ। ਝੂਟੇ ਵਗੈਰਾ ਲਈ ਕਹਿੰਦੇ ਨੇ, ਫਿਰ ਬੱਚੇ ਅਗਰ ਮੇਲੇ' ਚ ਲੈਕੇ ਜਾਓ। ਝੂ ਫਿਰ ਝੂਟੇ ਤੁਹਾਨੂੰ ਪਤਾ ਅੱਜ-ਕੱਲ੍ਹ ਡਰ ਲੱਗਦਾ, ਵੱਡੇ ਝੂਟੇ ਹੁੰਦੇ ਨੇ ਹਨਾ, ਜਿਵੇਂ ਆਪਾਂ ਦੇਖਦੇ ਹਾਂ।
ਹਾਂਜੀ, ਸਭ ਚੀਜ਼ ਹਨ, ਬਸ ਹੁਣ ਡਿਸਾਈਡ ਕਰ ਰਹੇ ਹ, ਕੀ ਕਰੀਏ ਚਲੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਫੇਰ
ਹਾਂਜੀ ਹਾਂਜੀ, ਤੇ ਮਤਲਬ, ਬਿਲਕੁਲ ਬਿਲਕੁਲ ਬਿਲਕੁਲ ਤਾਂ ਬੈਸਟ ਹੀਰੋ ਗ ਨਾ, ਤੁਸੀਂ ਵੀ ਜਲੋ ਮੂਵੀ ਦਾ ਪਲੈਨ ਕਰੋ ਕਿਉਂਕਿ ਮੂਵੀ ਦਾ ਦੇਖੋ ਮੌ ਵਧਿਆ ਹੁਣ ਹਵਾ ਵਗੈਰਾ ਲੱਗ ਰਹੀ, ਹਨ ਹੇਨਾ ਨਾਲੇ ਚਲੋ ਵਧੀਆ ਏ ਸੀ ਨੀਚੇ ਹੁੰਦੇ।
ਹਾਂਜੀ, ਹਾਂਜੀ।
ਓਕੇ ਜੀ, ਧੰਨਵਾਦ।